ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ।
ਠੀਕ ਏ। ਤੁਸੀਂ ਸੁਣਾਓ।
ਬਸ ਬੈਠੇ ਹੋਏ ਸੀ। ਗਰਮੀ ਬੜੀ ਹੋਈ ਹੋਈ ਏ ਤੇ ਘਰ ਹੀ ਬੈਠੇ ਆ। ਬਾਹਰ ਕਿਤੇ ਜਾ ਨਹੀਂ ਸਕਦੇ। ਇਤਨਾ ਟੈਂਪਰੇਚਰ ਵਧਿਆ ਹੋਇਆ ਵੈ। ਹੋਰ ਤੁਸੀਂ ਕਿੱਥੇ ਹਾਂਜੀ ਹਾਂਜੀ ਬਹੁਤ ਬੱਚਾ ਬੱਚਿਆਂ ਦੇ ਸਕੂਲ ਜਲ ਦੀ ਛੁਟੀਆ ਪਾ ਦੇ ਨੇ। ਉਸੇ ਗਰਮੀ ਕਰਕੇ ਨਾ ਬੱਚੇ ਸਕੂਲੋਂ ਆਉਂਦੇ ਨੇ ਇੰਨੇ ਲਾਲ ਉਹਨਾਂ ਦੇ ਮੂੰਹ ਹੋਏ ਹੁੰਦੇ ਨੇ। ਅਤੇ ਇਸ ਕਰਕੇ ਉਹਨਾਂ ਨੇ ਸਕੂਲ 'ਚ ਛੁੱਟੀਆਂ ਪਾ ਦਿੱਤੀਆਂ ਨੇ।
ਅੱਛਾ ਸਾਡੇ ਅ ਉਧਰ ਵੀ ਹਾਈ ਅਲਰਟ ਜਾਰੀ। ਕਰ ਦਿੱਤਾ ਨਾ ਹੁਨ। ਪੱਚੀ ਮਈ ਤੋਂ ਲੈ ਕੇ ਦੋ ਜੂਨ ਤੱਕ ਨਾ ਸਾਰੇ ਉੱਧਰ ਹੀ ਹੋਇਆ ਦਾ ਹਾਈ ਅਲਰਟ। ਦੁਬਈ। ਅ ਜਿਹੜੀ ਧੋੱਪ ਹੈ ਨਾ ਬਹੁਤ ਤੇਜ਼ ਪੈਣੀ ਹੈ। ਤੇ ਬਹੁਤ ਜਿਆਦਾ ਗਰਮੀ ਪੈ ਰਹੀ ਹੈ ਪਰ ਗਰਮੀ ਚ ਬ ਦੇ ਲਈ ਕੀ ਕੀ ਕਰਨਾ ਚਾਹੀਦਾ ਬੰਦਿਆਂ ਨੂੰ। ਇਹ ਥੋੜਾ ਤੁਸੀਂ ਸੁਝਾਵ ਦਓ ਸਾਨੂੰ।
ਬਸ ਤੁਸੀਂ ਠੰਡਾ ਪਾਣੀ ਪੀਓ। ਸ਼ਰਬਤ ਪੀਓ ਜਾਂ ਨਿੰਬੂ ਪਾਣੀ ਪੀਓ। ਬਸ ਅੰਦਰ ਸਾਡੇ ਪਾਣੀ ਜ਼ਿਆਦਾ ਜਾਣਾ ਚਾਹੀਦਾ ਵੈ ਕਿ ਸਾਡੇ ਅੰਦਰ ਪਾਣੀ ਦੀ ਕਮੀ ਨਾ ਆਵੇ ਜਿਵੇਂ ਸਾਨੂੰ ਗਰਮੀ ਚ ਪਸੀਨਾ ਆਦਾ ਨਾ। ਤੇ ਸਾਡੇ ਅੰਦਰੋਂ ਪਾਣੀ ਨਿਕਲਦਾ ਵੈ। ਪਸੀਨੇ ਦੇ ਜਰੀਏ। ਕਰਕੇ ਸਾਨੂੰ ਜਿੰਨਾ ਪਸੀਨਾ ਆਉਂਦਾ ਉਹਨਾਂ ਸਾਨੂੰ ਜ਼ਿਆਦਾ ਪਾਣੀ ਵੀ ਪੀਣਾ ਚਾਹੀਦਾ। ਸਾਡੇ ਅੰਦਰ ਪਾਣੀ ਦੀ ਕਮੀ ਨਾ ਆਵੇ। ਬਾਕੀ ਠੰਡੇ ਪਦਾਰਥ ਲਵੋ।
ਉਹੀ ਉਹ ਬ ਬੋਡੀ ਨੂੰ ਹਾਈਡ੍ਰੇਟ ਕਰਨ ਵਾਸਤੇ ਤੇ ਬੰਦਾ ਉਹ ਕਰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਗਰਮੀਆਂ ਅਤੇ ਨਿੰਬੂ ਪਾਣੀ ਲੈ ਸਕਦਾ ਹੈ ਹਾਂ ਤੇ ਜਿਵੇਂ ਫਰੂਟਸ ਹੁੰਦੇ ਨੇ ਜਿਨ੍ਹਾਂ ਚ ਉਹ ਰੇ ਸਾਡੇ ਲਈ ਪਾਣੀ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਦੀਏ ਉਹ ਪਾਣੀ ਲੈਣਾ ਚਾਹੀਦਾ ਸਾਨੂੰ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਉਹੀ ਉਹ ਫਰੂਟ ਖਾਣੇ ਚਾਹੁੰ ਨੇ ਬਟ ਅੱਜ ਕੱਲ੍ਹ ਦੇ ਫਰੂਟਾਂ ਦਾ ਵੀ ਪਤਾ ਨਹੀਂ ਲੱਗਦਾ ਕਿ ਕਿਵੇਂ ਜੇ ਫਰੂਟਸ ਆ ਰਹੇ ਨੇ ਬਾਜ਼ਾਰ ਵਿੱਚ ਹੁਣ ਪਿੱਛੇ ਜੀ ਖ਼ਬਰ ਆ ਰਹੀ ਸੀ ਸੀ ਕਿਸੇ ਨੇ ਤਰਬੂਜ ਖਾਧਾਂ ਤੇ ਕੋਈ ਬੱਚਾ ਸੀ ਤੇ ਉਹਦੀ ਨਾਲੇ ਥੋੜੇ ਦਿਨ ਥੋੜੇ ਅਹ ਦੇਰ ਵਿੱਚ ਡੈਥ ਹੋ ਗਈ ਉਹਨੂੰ ਡੈਥ ਡਿਕਲੇਅਰ ਕਰ ਦਿੱਤਾ ਤੁਸੀਂ ਵੀ ਚ
ਹਾਂਜੀ ਹਾਂਜੀ ਮੈਂ ਤੇ ਸੁਣਿਆ ਚਾਹ ਪਰਿਵਾਰ ਦੇ ਬਚ ਬੱਚੇ ਉੱਥੇ ਹੋ ਗਏ ਨੇ ਇਹ ਤਰਬੂਜ ਖਾ ਕੇ ਬਿਮਾਰ ਹੋ ਗਏ ਸੀ ਮਤਲਬ ਉਹਨਾਂ ਦੀ ਵੀ ਡੈਥ ਹੋ ਗਈ ਸੀ ਮਤਲਬ ਕੈਮੀਕਲ ਦਾ ਤਰਬੂਜ਼ ਸੀ ਕੀ ਕਰਦੇ ਪਏ ਨੇ ਕੁਛ ਖਾਂਦਿਆਂ ਵੀ ਡਰ ਲੱਗਦਾ ਹੋ ਬਈ ਖਾਦਿਆਂ ਤੇ ਆ ਵਾਂ ਪਰ ਡਾਰ ਬੜਾ ਲੱਗਦਾ ਰਹਿੰਦਾ ਹੈ ਕੈਮੀ ਕਲ ਆਲਾ ਫਰੂਟ ਹੈਗਾ ਵੇ ਬੰਦਾ ਉਹਨੂੰ ਖਾਵੇ ਤੇ
ਹਾਂ ਉਹੀ ਤੇ ਗੱਲ ਏ ਹੁਣ ਬੰਦਾ ਸੋਚਦਾ ਸੀ ਗਰਮੀਆਂ ਚ ਬਈ ਇਹ ਫਰੂਟ ਖਾਈਏ ਅਸੀਂ ਇਹ ਫਰੂਟ ਖਾ ਕੇ ਸਾਨੂੰ ਬਈ ਰਾਤ ਮਿਲੇਗੀ ਲੇਕਿਨ ਉਹੀ ਫਰੂਟ ਅੱਜ ਕੱਲ੍ਹ ਇੰਨੇ ਜ਼ਹਿਰੀਲੇ ਹੋ ਗਏ ਨੇ ਕਿ ਹਾਂ ਬਈ ਹਰ ਇੱਕ ਚੀਜ਼ ਚ ਇੰਨੀ ਮਿਲਾਵਟ ਹੋ ਗਈ ਹੈ ਕੀ ਪਤਾ ਹੀ ਨੀ ਲੱਗਦਾ ਕਿ ਕਿਹੜੀ ਚੀਜ਼ ਸਾਡੇ ਵਸਤੇ ਸਹੀ ਹੈ ਕਿਹੜੀ ਚੀਜ਼ ਸਾਡੇ ਵਸਤੇ ਗਲਤ ਹੈ ਹੁਣ ਖੱਕੜੀ ਖਰਬੂਜਾ ਤੇ ਲੋਕ ਤੇ ਆ ਆਮ ਲੈਂਦੇ ਨੇ ਹੁਣ ਬੰਦਾ ਇਹ ਵੀ ਸੋਚਦਾ ਲੈਣ ਤੋਂ ਪਹਿਲੇ ਵੀ ਸੋਚਦਾ ਹੈ ਕਿ ਹਾਂ ਬਈ ਲਈਏ ਜਾਂ ਨਹੀਂ ਲਈਏ ਡਰਦਾ ਹੈ ਬੰਦਾ ਪਰ ਅੱਜ ਕੱਲ੍ਹ ਹੁਣ ਇੰਸਟਾਗ੍ਰਾਮ 'ਤੇ ਸ ਲਾ ਲਓ ਜਾਂ ਫਿਰ ਕਿਸੇ ਵੀ ਚੈਨਲ 'ਤੇ ਲਾ ਲਓ ਜਿਵੇਂ ਗੂਗਲਸ ਵਗੈਰਾ ਹੁੰਦੇ ਨੇ ਉਹਨਾਂ 'ਤੇ ਸਾਰਿਆਂ 'ਤੇ ਅੱਜ ਕੱਲ੍ਹ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ ਕਿ ਆਪਣੇ ਫਰੂਟ ਨੂੰ ਲੈਣ ਤੋਂ ਪਹਿਲੇ ਕੁਛ ਸਾਇੰਸ ਹੁੰਦੇ ਨੇ ਉਹਨੂੰ ਵੇਖੋ ਤੁਸੀਂ ਬਈ ਕੀ ਇਹ ਇਹ ਮੌਜੂਦ ਹੈਗਾ ਗੇ ਨੇ ਤੇ ਤਾਂ ਲਓ ਭਈ ਉਹ ਅਸਲੀ ਹੈ ਨਕਲੀ ਔਰ ਅਸਲੀ ਦਾ ਫਰਕ ਦੱਸਿਆ ਜਾ ਰਿਹਾ ਅੱਜ
ਹਾਂ ਹਾਂ ਤ ਬੂਜ ਕਹਿੰਦੇ ਨੇ ਲਿਆ ਕੇ ਨਾ ਕੱਚ ਦੇ ਗਲਾਸ ਦੇ ਵਿੱਚ ਤੁਸੀਂ ਪਾਓ ਪਾਣੀ ਪਾ ਕੇ ਜੇ ਕੱਚ ਗਲਾਸੀ ਪਾਣੀ ਰੰਗ ਲਾਲ ਹੋ ਜਾਵੇ ਤੇ ਸਮਝੋ ਕਿ ਆ ਟੀਕੇ ਦੇ ਨਾਲ ਹੀ ਨੂੰ ਲਾਲ ਕੀਤਾ
ਅੱਛਾ ਹਾਂਜੀ ਅਸੀਂ ਵੀ ਪੜ੍ਹਿਆ ਸੀ
ਹਾਂ ਹਾਂ ਨਹੀਂ ਤਾਂ ਜੇ ਲਾਲ ਨਹੀਂ ਹੁੰਦਾ ਤਾਂ ਤਰਬੂਜ਼ ਸਹੀ ਹੈ ਪਰ ਫਿਰ ਵੀ ਮਨ ਵਿੱਚ ਇੱਕ ਦਰਦ ਪੈ ਗਿ ਯਰ ਜਿਹੜਾ ਉਹ ਨਾ ਨ
ਹਾਂਜੀ ਉਹੀ ਤੇ ਗੱਲ ਹੈ ਨਾ ਸਾਰੀ ਹੁਣ ਇਹ ਤਰਬੂਜ਼ ਦਾ ਕਹਿੰਦੇ ਲੈਣ ਤੋਂ ਪਹਿਲੇ ਦੇਖੋ ਕਿ ਉਹਦੀ ਜਿਹੜੀ ਇੱਕ ਅਹ ਢੇਲ ਹੁੰਦੀ ਹੈ ਬੋਦੀ ਹੁੰਦੀ ਹੈ, ਉਹ ਅਗਰ ਸੜੀ ਹੋਈਏ ਤੇ ਉਧਰ ਬੂ ਸਹੀ ਹੈਗਾ ਇਨਕੇਸ ਉਹ ਹਰੀ ਬਰੀ ਏ ਫੇਰ ਉਹ ਤਰਬੂਜ ਪੱਕ ਪੱਕਾ ਪਕਾਇਆ ਗਿਆ ਟੀਕਿਆਂ ਨਾਲ ਏਦਾਂ ਹੀ ਜਦੋਂ ਅਸੀਂ ਤਰਬੂਜ ਨੂੰ ਅ ਅਗਰ ਕੱਟ ਕਰਦੇ ਹਾਂ ਉਹਦੇ ਜਿਹੜੇ ਬੀਜ ਹੁੰਦੇ ਨੇ ਉਹ ਅਗਰ ਵਾਈਟ ਕਲਰ ਦੇ ਨੇ ਤੇ ਉਹ ਸਾਰੇ ਮਤਲਬ ਉਹ ਆਹ ਕੋਸ ਦੀ ਗੱਲ ਹੈ ਕਿ ਕਹਿ ਨ ਆਪ ਪਕਾਇਆ ਗਿਆ ਤੇ ਜਿਹੜੇ ਬਲੈਕ ਕਲਰ ਵਾਲੇ ਬੀਜਾਂ ਵਾਲਾ ਤਰਬੂਜ ਹੈ, ਉਹ ਅਸਲੀ ਤਰਬੂਜ ਹੈ।
ਸਹੀ ਗੱਲ ਹੈ ਨਾਲੇ ਗਰਮੀਆਂ ਚ ਇੱਕ ਤਰਬੂਜ ਤੇ ਹੈ ਜਿਹੜਾ ਸਾਡੇ ਕੀ ਉਹਦਾ ਹੱਥ ਦੇ ਸਕਦਾ ਹੈ ਜੇ ਉਹ ਨੀ ਏ ਸਿੱਖਾਂ ਦਾ ਅਤੇ ਫਿਰ ਪਾਣੀ ਤਾਂ ਜ਼ਿਆਦਾ ਉਸਚਿਆ ਹੈਗਾ ਨਾ
ਹਾਂ, ਸਭ ਤੋਂ ਜ਼ਿਆਦਾ ਕਹਿੰਦੇ ਨੇ ਕਿ ਸਭ ਤੋਂ ਜ਼ਿਆਦਾ ਜਿਹੜਾ ਪਾਣੀ ਹੁੰਦਾ ਦੇ ਨਾ ਉਹ ਫਰੂ ਜਿਹੜਾ ਫਰੂਟ ਚ ਹੁੰਦਾ ਉਹ ਤਰਬੂਜ ਚ ਹੁੰਦਾ ਸਭ ਤੋਂ ਜ਼ਿਆਦਾ ਇਹ ਖੱਕੜੀ ਚ ਹੁੰਦਾ, ਚਲੋ ਬਾਕੀ ਹਾਂਜੀ ਅਸੀਂ ਤੇ ਗੱਲ ਏ ਸਾਰੀ ਬਸ ਨਿੰਬੂ ਪਾਣੀ ਪੀਓ ਫੇਰ ਹੋਰ ਕੀ ਗਰਮੀ ਨੂੰ ਪਕਾਉਣ ਵਾਸਤੇ
ਹਾਂਜੀ-ਹਾਂਜੀ, ਨਾਲੇ ਨਾ ਬੱਚਿਆਂ ਨੂੰ ਪਤਲੇ ਕੱਪੜੇ ਪਾਓ ਤੇ ਕਲਰ ਫੁੱਲ ਨਾ ਪਾਓ, ਬੱਤਾ ਹਲਕੇ ਰੰਗ ਦੇ ਕੱਪੜੇ ਪਾਓ। ਮਤਲਬ ਜਿਹੜਾ ਬਲੈਕ ਲੱਗਦਾ ਹੁੰਦਾ ਉਹ ਗਰਮੀ ਨੂੰ ਆਪਣੇ ਨਾਲ ਜ਼ਿਆਦਾ ਖਿੱਚਦਾ ਦੇ। ਗਾਲੇ ਰੰਗ ਨਾ ਪਾਓ ਹਲਕ ਤੇ ਕਪੜੇ ਪਾਓ ਪਤਲੇ ਸੂਟੀ ਕੱਪੜੇ ਪਾਓ। ਇਹੀ ਅ ਬਚਾਅ ਹੋ ਸਕਦਾ।
ਇਹ ਤੇ ਹੈ ਹੀ ਆ ਬੱਚਿਆਂ ਦਾ ਤੇ ਬੜਾ ਡਰ ਲੱਗਦਾ ਲੂ ਲੱਗ ਗੰਦਾਜ ਕੱਲ ਲੂ ਇੰਨੀ ਤੇਜ਼ ਜੇ ਮੈਂ ਕੱਲ ਤੇ ਗਈ ਆਂ ਦੋ ਮਿੰਟ ਦਾ ਰਾਸ ਤ ਸੀ ਬਾਈਕ ਤੇ ਗਈਆਂ ਇੰਨੀ ਤੇਜ਼ ਧੁੱਪ ਇੰਨ੍ਹੀਂ ਤੇਜ ਧੁੱਪ ਬੰਦੇ ਨੂੰ ਬਰਦਾਸ਼ਤ ਨਈਂ ਹੁੰਦੀ ਕੁਛ ਹੋਣ ਲੱਗ ਜਾਂਦਾ ਬਹੁਤ ਤੇਜ ਧੁੱਪ ਸੀ।
ਅਸੀਂ ਵੀ ਗਈਆਂ ਸਬਜ਼ੀ ਲੈਣ ਦੋ ਦਿਨ ਤੁਸੀਂ ਅਤੇ ਸਕੂਟਰ ਤੇ ਗਏ ਓ ਆਪਾਂ ਤੇ ਪੈਦਲ ਗਈਆਂ ਵਾਂ ਇੰਨੀ ਧੁੱਪ ਇੰਨੀਂ ਧੁੱਪ ਅੱਗੇ ਸਬਜ਼ੀ ਲੈਣ ਗੇ ਤੇ ਅੱਗੇ ਦੁਕਾਨਦਾਰ ਈ ਕੋਈ ਨਾ ਸਬਜ਼ੀ ਚ ਪਹਿਲੇ ਗਰਮੀ ਬੜੀ ਲੱਗਦੀ ਪਈ ਸੀ। ਵਿਰੋਧੀ ਕਾਨ ਤੇ ਵੀ ਖਲੋਤੇ ਦੇ ਇੰਨੀ ਦੇਰ ਫਿਰ ਉਹ ਇੰਨੀ ਦੇਰ ਬਾਅਦ ਪਾਈ ਆਇਆ ਸਬਜ਼ੀ ਵਾਲਾ ਉਤੋਂ ਅਸੀਂ ਲੇਟ ਹੋ ਗਏ ਇੰਨੀਂ ਧੁੱਪ ਚਵਾਏ ਖਾ ਦੇ ਮੈਂਸੀ ਆਖ ਮੈਂ ਤਾਂ ਸਬਜ਼ੀ ਲੈਣ ਨਹੀਂ
ਤੁਸੀਂ ਕਹਿੰਦੇ ਬੱਚੇ ਕੋਲ ਮੰਗਵਾ ਲਿਆ ਕਰੋ ਨਾ ਸਭ
ਉਹ ਬੱਚੇ ਵੀ ਤੁਹਾਨੂੰ ਪਤਾ ਮਰਜੀ ਦੇ ਮਾਲਕ ਹੈਗੇ ਨੇ ਨਾ, ਕਿਸੇ ਵੇਲੇ ਤੇ ਆਖੇ ਲੱਗ ਜਾਂਦੇ ਨੇ ਕਿਸੇਰ ਉਹਨਾਂ ਨੂੰ ਗਰਮੀ ਲੱਗੀ ਹੁੰਦੀ ਐ ਫਿਰ ਅਸੀਂ ਕਹਿੰਣੇ ਆਂ, ਉਹ ਵੀਥੇ ਸਾਡੇ ਵਾਕਰ ਨੇ ਨਾ ਉਹ ਗਰਮੀ ਏ ਉਹ ਗਰਮੀ ਉਨੂੰ ਵੀ ਲੱਗਦੀ ਹੋਣੀ ਐ ਫਿਰ ਕਹੀਦਾ ਚੱਲ ਛੋੜ ਪਰੇ ਉਹ ਵੀ ਲੈ, ਆਂ ਕੰਮ ਵਿਚ ਗਰਮੀ ਐ ਫਿਰ ਮੈਂ ਮਨ ਨੂੰ ਸਮਝਾਣੇ, ਮੈਂ ਕਿਹਾ ਉਹ ਵੀ ਗਰਮੀ ਦੇ ਵਿੱਚੋਂ ਆਇਆ ਵੇ ਜਾਂ ਤੇ ਫਿਰ ਬ ਹਾਂ ਹਾਂ, ਗਰਮੀ ਜਾਂ ਫਿਰ ਆਖੇ ਲੱਗ ਵੀ ਜਾਂਦੇ ਨੇ ਐਸੀ ਗੱਲ ਨਹੀਂ ਫਿਰ ਲਿਆ ਕੇ ਵੀ ਦਿੰਦੇ ਨੇ ਪਤਾ ਤੇ ਐ ਸਾਡੇ ਬਗੈਰ ਹੋਰ ਕਿੰਨੇ ਜਾਣਾ ਵੇ ਅਸੀਂ ਤੇ
ਹਾਂਜੀ, ਪਰ ਭਾਈ ਗਰਮੀ ਚ ਹੁਣ ਇੰਨੀਆਂ ਮੌਤਾਂ ਵੀ ਹੋ ਰਹੀਆਂ
ਹਾਂ, ਹਾਂ।
ਕਿੰਨੇ, ਕਿੰਨੇ ਕੇਸਿਸ ਸੁਣਨ ਨੂੰ ਮਿਲਦੇ ਵ ਨੇ ਆਈ ਉਹ ਫਰੂਟਸ ਦੇ ਵੀ ਹੋ ਗਏ ਉਂਝ ਵੀ ਲੂ ਦੇ ਨਾਲ ਲੋਕਾਂ ਨੂੰ ਲੂ ਲੱਗ ਕਿ ਕਦੀ ਕੁਛ ਹੋ ਰਿਹਾ ਕਦੀ ਕਿਸੇ ਨੂੰ ਕੁਛ ਹੋ ਰਿਹਾ ਬਹੁਤ ਜ਼ਿਆਦਾ ਮੌਤ ਮੌਤਾਂ ਹੋ ਰਹੀਆਂ ਡੈਥ ਵੀ ਬਹੁਤ ਜ਼ਿਆਦਾ ਹੋ ਰਹੀਆਂ, ਹੋਰ। ਮੈਂ ਨਾ ਤੁਹਾਨੂੰ ਸਪੈਸ਼ਲ ਫੋਨ ਕੀਤਾ ਤਾ ਸੀ ਕਿ ਫੋਨ ਅਹ ਤੁਸੀਂ ਸੂਟ ਪਾਇਆ ਦਾ ਸੀ ਇੱਕ ਸੂਟ ਪਆ ਦਾ ਸੀ ਹੈਲੋ ਮੈਂ ਕਹਿ ਰਹੀ ਹਾਂ ਮੈਂ ਤੁਹਾਨੂੰ ਫੋਨ ਕੀਤਾ ਸੀ ਮੈਂ ਪੁੱਛ ਨਾ ਸੀ ਤੁਸੀਂ ਛੂਟ ਕਿਤੇ ਕੁਈ ਸਿਲਵਾਉਂਦੇ ਹੋ ਤੁਸੀਂ ਪਾਇਆ ਦਾ ਸੀ ਉਹਨਾਂ ਦੇ ਘਰ ਮੂਰਤ ਤੇ ਬੜਾ ਸੋਹਣਾ ਸੀਤਾ ਦਾ ਸੀ ਮੈਨੂੰ ਬਹੁਤ ਅੱਛਾ ਕੀ ਤੁਹਾਡੀ ਫਿਟਿੰਗ ਵਗੈਰਾ ਬਹੁਤ ਅੱਛੀ ਆਈ ਦੀ ਸੀ ਮੈਂ ਕਿਹਾ ਪੁੱਛਣੀ ਹਾਂ ਕੀ ਕਿਦੇ ਕੋਲ ਸਵਾਇਆ ਤਾਂ ਫਿਰ ਮੈਂ ਵੀ ਇੱਕ ਵਾਰੀ ਇੱਕ ਸੂਟ ਚਵਾਕ ਦੇ ਧਨੀਆ
ਨਹੀਂ ਮੇਰੇ ਤੇ ਹਾਂਜੀ ਹਾਂਜੀ ਬਸ ਬਸ ਮੈਂ ਆਪਣੀ ਦਲਾਨਣੀ ਦੀ ਕੁੜੀ ਕੋਲੋਂ ਹੀ ਸੂਟ ਸਵਾਨੀਆਂ ਉਹਦੇ ਉਹੀ ਤਾਂ ਵੀ ਹੁਣ ਅੱਜ ਕੱਲ੍ਹ ਵਿਆਹ ਆ ਗਿਆ ਨਾ
ਅੱਛਾ ਅੱਛਾ
ਵੀ ਉਹ ਵਿਆਹ ਤੇ ਉਹ ਵੀ ਪਤਾ ਨੀ ਹੋਣ ਲੱਗ ਸੀ ਸਿੰਧੀ ਇੱਕ ਨਹੀਂ ਸਿੰਧੀ ਤੇ ਅੱਗੋਂ ਆਨਾਂ ਨੂੰ ਵੀ ਮੁਸ਼ਕਿਲ ਲ ਬਣ ਜਾਏਗੀ ਸੋਰਸ ਸ ਦੀ ਕਿਂਕਹ ਨਾ ਉਹ ਤੇ ਸੀ ਦਿਨ ਦੀ ਸੀ ਹੁਣ ਕੋਈ ਹੋਰ ਟੇਲਰ ਲੱਭਾਂਗੀ ਬਈ ਕਿਤੇ ਕੋਲ ਸਵਾਾਲਣਾ ਕਿਉਂਕਿ ਉਹਨੇ ਆਪਣੇ ਵੀ ਕੱਪੜੇ ਸਿਣੇ ਨੇ ਆਪਣੀ ਮੰਮੀ ਦੇ ਆਪਣੀ ਭਰਜਾਈ ਦੇ ਸਾਰਿਆਂ ਦੇ ਕੱਪੜੇ ਸੀਣੇ ਨੇ
ਤੇ ਹੁੰਦਾ ਹੀਈ ਹੈ ਬ ਬੰਦਾ ਜਿ ਫੀਡਿੰਗ ਵਾਤੇ ਹਾਂਜੀ ਚਲੋ ਉਹ ਤੇ ਆਪ ਸੀਨ ਵਾਲਾ ਫੇਰ ਉਹ ਤੇ ਆਪਣੇ ਖੁਦ ਹੀ ਸੀਨ ਗਿਆ ਤੇ ਹੈਏ ਮੈਂ ਕਿਹਾ ਚਲੋ ਮੈਨੂੰ ਬੜਾ ਪਸੰਦ ਆਇਆ ਸੀ ਤੁਹਾਡਾ ਦੀਸਾਇਨ ਵਗੈਰਾ ਲੈਸ ਦਾ ਇੰਨਾ ਸੋਹਣਾ ਪਾਇਆ ਦਾ ਸੀ ਨਾ ਮੈਂ ਕਿਹਾ ਚਲੋ ਪੁੱਛਣੀ ਆ ਕਿਹਦੇ ਕੋਲ ਸਵਾਇਆ ਹੈ ਤੇ ਹੁਣ ਤੇ ਤੁਸੀਂ ਕਹਿ ਰਹੇ ਹੋ ਉਹਦੀ ਮੈਰਿਜ ਹੀ ਫਿਕਸ
ਹਾਂਜੀ ਹਾਂਜੀ ਬਸ ਉਹਨਾਂ ਦੀ ਅਕਤੂਬਰ ਚ ਮੈਰਿਜ ਹੈਗੀ ਹੈ ਮਤ ਤੇ ਹਜੇ ਤੇ ਹਾਂ ਤੇ ਨੇ ਵੀ ਨਾਲੇ ਕਹਿੰਦੀ ਮੈਂ ਦਾਜ ਦੇ ਸੂਟ ਵੀ ਬੜੇ ਸਾਰੇ ਲੈਣੇ ਤੁਹਾਨੂੰ ਪਤਾ ਕਿਨੇ ਸੂਟ ਲੈਣੇ ਨੇ ਉਹਨੂੰ ਸੁਆਉਨ ਟੈਮ
ਹਾਂਜੀ ਹਾਂਜੀ ਬਿਲਕੁਲ ਉਹ ਤੇ ਖੁਦ ਸੀਨਾ ਹੋਇਆ ਫਿਰ ਬੰਦੇ ਨੇ
ਹਾਂ ਖੁੱਦ ਸਿਣਾ ਫ ਸੂਟ ਵੀ ਜ਼ਿਆਦਾ ਸਾਰੇ ਲੈ ਕੇ ਜਾਣੇ ਨੇ ਤੇ ਸਾਰੇ ਸੀ ਕੇ ਲੈ ਜਾਏਗੀ ਅਤੇ ਹੁਣ ਮੁਸ਼ਕਿਲ ਹੋ ਜਾਣੀ ਹੈੱਪੜੇ ਸਆਣੇ ਕਿੇ ਕੋਲ ਲ
ਹਾਂਜੀ ਚਲੋ ਹਾਂ ਕੋਈ ਨਾ ਕੋਈ ਕਦੇ ਵੈਸੇ ਕਿਸੇ ਕੋਲ ਸਵਾਇਆ ਹੋਣਾ ਤੁਸੀਂ ਹੋਲ ਕਿਸ
ਹਾਂ ਉਹ ਹਾਂਜੀ ਅਜੀ ਹੈਗਾ ਵੀ ਸਾਡੇ ਕਿਸਾਨੇ ਦੇ ਕੋਲ ਹੀ ਹੈਗਾ ਉਹ ਟੇਲਰ ਹੈਗੀ ਉਹਦੇ ਕੋਲ ਜਾਵਾਂਗੇ ਇਹਨਾਂ ਜਾ ਕੇ ਜਾਣ ਦੀ ਮੁਸ਼ਕਿਲ ਲੱਗਦੀ ਹੈ ਨਾ ਇਹ ਸੀ ਘਰ ਦੇ ਥੱਲੇ ਸੀ ਬਸ ਆਲਸ ਆ ਜਾਂਦੇ ਦੇਣ ਜਾਣ ਦਾ ਵੀਿਰ ਲੈਣ ਜਾਂ ਦਾ
ਹਾਂਜੀ ਘਰ ਤੇ ਬੰਦੇ ਦਾ ਹੀਈ ਉਹ ਸੌਖੇ ਨਾ ਕਿ ਬਈ ਘਰ ਬੈਠਾ ਬੰਦਾ ਨੀ ਚੇ ਊ ਵੇ ਨਾਲ ਇਹ ਤੇ ਬੰਦਾ ਦੇ ਹੀ ਦਿੰਦਾ ਹ ਸੀ ਨਾਲੇ ਪਾ ਕੇ ਵੀ ਵੇਖ ਲੈਂਦਾ ਕਿਵੇਂ ਦੀ ਫਿਟਿੰਗ ਤਾਂ ਹੀ ਫਿਟਿੰਗ ਬਹੁਤ ਅੱਛੀ ਅਛੀ ਆਈ ਦੀ ਸੀ ਮੈਂ ਕਿਹਾ ਪੁੱਛਣ ਆ ਚਲੋ ਬਾਕੀ ਕੀ ਤੁਸੀਂ ਉਹੁਣ ਜਿਹੜਾ ਦੂਜਾ ਟੇਲਰ ਕਹਿ ਰਹੇ ਹੋ ਉਹਦੇ ਕੋਲ ਇੱਕ ਵਾਰੀ ਪ ਤੁਸੀਂ ਸੁਆਹ ਕੇ ਵਿਖਾਓ ਮੈਨੂੰ ਤੇ ਮੈਂ ਫਿਰ ਆਪਣਾ ਵੀ ਸਵਾਨ ਦੇਵਾਂਗੀ ਆਵਾਂਗੀ ਤੁਹਾਡੇ ਘਰ
ਨਹੀਂ
ਹਾਂ ਹਾਂ ਮੈਨੂੰ ਨਾ ਮੇਰਾ ਟੇਲਰ ਹੈਗਾ ਕਿਹਾ ਜਿਹਦੇ ਕੋਲ ਮੈਂ ਸਵਾਨੀ ਉਹਨੂੰ ਵਿਆਹ ਦੇ ਕੱਪੜੇ ਬੜੇ ਆਏ ਦੇ ਨੇ ਅੱਗੇ ਵਿਆਹ ਦਾ ਸੀਜਨ ਆਉਂਦਾ ਅਗਸਤ ਦਾ ਉਹਨੂੰ ਵੀ ਬੜੇ ਕੱਪੜੇ ਆਏ ਨੇ ਉਹ ਦੀ ਰਿਸ਼ਤੇ ਰਿਸ਼ਤੇਦਾਰੀ ਚ ਕਿਸੇ ਦੀ ਮੈਰਿਜ ਏ ਤੇ ਕਹਿੰਦੀ ਮੈਂ ਸੂਟ ਨਹੀਂ ਪਾਵਾਂਗੀ। ਤੇ ਮੈਂ ਚਲੋ ਆਂਟੀ ਨੇ ਬਹੁਤ ਅੱਛਾ ਪਾਇਆ ਤਾਂ ਸੀ ਵੈਸੇ ਵੀ ਤੁਸੀਂ ਤੁਹਾਡੀ ਨ ਨੂੰਹਾਂ ਨੇ ਬੜੇ ਵਧੀਆ ਪਾਏ ਹੁੰਦੇ ਨੇ। ਮੈਂ ਕਿਹਾ ਚਲੋ ਪੁੱਛਣੀ ਆ ਕਿਹਦੇ ਕੋਲ ਸਵਾਂਦੀ
ਹਾਂ ਨਹੀਂ ਆਹ ਚੀ ਤੇ ਦਿੰਦੀ ਪਰ ਹੁਣ ਮੈਨੂੰ ਮੁਸ਼ਕਿਲ ਲੱਗਦੀ ਪਈ ਸੀਗੇ। ਅਤੇ ਕਿਸੇ ਹੋਰ ਨੂੰ ਟਰਾਈ ਕਰ ਕੇ ਵੇਖਾਂਗੇ।
ਹਾਂ ਚਲੋ ਕੋਈ ਨੀ ਤੁਸੀਂ ਜਿਹਦੇ ਕੋਲ ਸਵਾਂਦੇ ਹੋ ਦੂਜੇ ਬੰਦੇ ਕੋਲ ਉਹਦਾ ਵੀ ਮੈਨੂੰ ਇੱਕ ਵਾਰ ਮੈਨੂੰ ਲੈ ਜਾ ਉਹਨਾਂ ਨਾਲ। ਮੈਂ ਸੂਟ ਲੈ ਕੇ ਆਵਾਂਗੀ ਤੇ ਸਿਲਾਈ ਸਲੂਈ ਪਤਾ ਤੁਹਾਨੂੰ ਉਹਦੀ ਕਿੰਨੀ ਏ
ਪਤਾ ਨੀ ਮੈਨੂੰ ਬੜਾ ਟਾਈਮ ਹੋ ਗਿਆ ਉਹਦੇ ਕੁਛ ਸਵਾਇਆ। ਸੂਟ ਦੀ ਸਵਾਈ ਠੀਕ ਕਿ ਇਹ ਇੰਨੀ ਨਹੀਂ ਹੈਗੀ ਜਿਵੇਂ ਆਮ ਬੰਦਾ ਲੈਂਦਾ ਸਾਡੀ ਤਾਂ ਥੱਲੇ ਬੁਟੀਕ ਹੈ। ਸਾਡੀ ਬੁਟੀਕ ਘਾਲੀਏ ਨਾ ਇਹ ਜ਼ਿਆਦਾ ਲੈਂਦੀ ਐ।
ਅੱਛਾ ਅੱਛਾ ਐ ਜਿਹੜੇ ਜਿਦੇ ਕੋਲ ਸਵਾਉਂਦੇ ਸੀ। ਚਲੋ ਉਹਦੇ ਤੋਂ ਠੀਕ ਬਾਕੀ ਉਹਦੀ ਸਟਿਚਿੰਗ ਸਹੀ ਹੋਣੀ। ਜਿਹੜੇ ਮੇਨ ਤੇ ਗੱਲ
ਹਾਂ ਸਟਿਚਿੰਗ ਹਾਂਜੀ ਹਾਂਜੀ ਸਹੀ ਹੋਣੀ ਚਾਹੀਦੀ ਹੈ, ਅੱਛਾ ਤਾਂ ਹੀ ਠੀਕ ਹੈ। ਚਲੋ ਪਹਿਲੀ ਫ਼ੋਨ ਆ ਰਿਹਾ ਸੀ ਕਿਸੇ ਦਾ। ਤੇ ਚਲੋ ਤੇ ਕਿਸੇ ਦਾ ਫੋਨ ਆ ਰਿਹਾ ਸੀ।
ਅੱਛਾ ਅੱਛਾ ਅੱਛਾ
ਮੈਂ ਵੀ ਵੇਖਾਂ ਕੀ ਕਹਿ ਰਹੀ ਓਹ ਮੈਨੂੰ।
ਚਲੋ ਠੀਕ ਹੈ ਓਕੇ ਓਕੇ ਜੀ ਚੰਗਾ ਕੋਲ ਆਂਦੀ